ਹੈਲੋ।
ਹੈਲੋ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ, ਹਾਲ-ਚਾਲ? ਹਾਂਜੀ, ਵਧੀਆ। ਕੀ, ਕਰ ਰਹੇ?
ਕੁਛ ਨੀ ਬਸ, ਵੇਲੇ ਬੈਠੇ
ਅੱਛਾ-ਅੱਛਾ। ਹੋਰ ਦੱਸੋ, ਸਭ ਠੀਕ ਨੇ ਘਰ? ਹੋਰ ਕੀ ਕਰ ਰਹੇ? ਹਾਂਜੀ, ਮੈਂ ਠੀਕ ਹਾਂ। ਕੋ
ਐਮ ਬੀ ਏ ਕਰਦੀ ਵੀ ਆਂ।
ਅੱਛਾ-ਅੱਛਾ, ਤੁਸੀਂ ਐਮ ਬੀ ਏ ਕਰ ਰਹੇ ਹੋ? ਅੱਛਾ, ਕਿਸ ਜਗ੍ਹਾ ਤੋਂ ਕਰ ਰਹੇ ਤੁਸੀਂ?
ਤੇ ਤੋਂ ਕਰਦੇ ਆਂ।
ਤੇ ਇਹ ਕਿਜ਼ ਜਗਹ ਵੇ?
ਅ ਏ ਹੈਗੀ ਏ ਨੋਇਡਾ ਹੈਗੀ ਏ। ਕਾਫੀ ਬ੍ਰਾਂਚ ਹੈਗੀਆਂ ਇਹਦੀਆਂ ਤੇ। ਏ ਨੋਇਡਾ ਡਾ ਵੀ ਏ, ਗੁੜਗਾਵ ਵੀ ਏ, ਉੱਥੇ ਅਹ ਅਹਿਮਦਾਬਾਦ ਵੀ ਇਹ, ਅਲੱਗ-ਅਲੱਗ ਜਗ੍ਹਾ ਨੇ।
ਅੱਛਾ-ਅੱਛਾ, ਵਧੀਆ-ਵਧੀਆ। ਹੋਰ ਦੱਸੋ ਭੈਣਜੀ? ਹਾਂਜੀ, ਵਧੀਆ ਭੈਣ ਜੀ। ਕੀ ਕਰ ਰਹੇ?
ਹਾਂ। ਕੁਛ ਨੀ ਬਸ। ਬੁੱਕ ਖੋਲੀ ਸੀ। ਮੈਂ ਕਿਹਾ ਵੇਖ ਲਈ ਥੋੜਾ, ਪੜ ਲਈਏ।
ਹੋਰ ਸੁਣਾਓ? ਅੱਛਾ-ਅੱਛਾ, ਤੁਹਾਡੀ ਇਗਜ਼ਾਮ ਆਨਲਾਈਨ ਹੁੰਦੇ ਆ? ਅੱਛਾ, ਸਿਸਟਮ ਇਚ ਹਾਂਜੀ-ਹਾਂਜੀ, ਵਧੀਆ।
ਹਾਂ।
ਹੋਰ ਸੁਣਾਓ? ਅੱਛਾ-ਅੱਛਾ। ਅਁਛਾ ਅ ਅੱਛਾ-ਅੱਛਾ।
ਹੋਰ ਸੁਣਾਓ?
ਬਸ ਵਧੀਆ ਮੈਂ ਤੇ। ਤੁਸੀਂ ਦੱਸੋ? ਹੋਰ ਕੀ ਚਾੜਿਆ-ਪਕਾਇਆ ਅੱਜ?
ਹੋਰ ਮੈਂ ਕਿਹਾ, ਤੁਸੀਂ ਕੀ ਕਰਦੇ ਪਏ ਹੋ?
ਮੈਂ ਬਸ ਰਾਤੀ ਚਾਹ ਬਣਾਉਣੀ ਹੈ, ਹੁਣ ਡਿਨਰ ਚ। ਤੇ ਗੈਸਟ ਵਗੈਰਾ ਆ ਰਹੇ ਨੇ, ਹਾਂਜੀ। ਉਹ ਕਹਿੰਦੇ ਨੇ ਅਸੀਂ ਮੈਂ ਪੁੱ ਅੱਛਾ, ਹਾਂਜੀ-ਹਾਂਜੀ, ਹਾਂਜੀ।
ਅੱਛਾ, ਵਧੀਆ-ਵਧੀਆ। ਕੁਛ ਨਹੀਂ, ਮੈਂ ਆਪਣੀ ਸਟੱਡੀ ਕਰ ਰਹੀ ਸੀ।
ਅੱਛਾ-ਅੱਛਾ।
ਫੇਰ ਹੁਣ ਦਾਲ ਧਰਾਂਗੀ, ਫਿਰ ਪਨੀਰ ਵੀ ਬਣਾਵਾਂਗੀ।
ਅੱਛਾ ਚਲੋ ਵਧੀਆ, ਮੇਰੇ ਗੈਸਟ ਆਏ ਸੀ ਤੇ ਉਹ ਕਹਿੰਦੇ ਕਿ ਨਾਮੈਂ ਅਸੀ ਆਣਾ ਉਹਨਾਂ ਨੇ ਕਿਹਾ ਮੈਂ ਪੁੱਛਿਆ ਹੀ ਖਾਣਾ, ਉਹ ਕਹਿੰਦੇ ਚਾਹ ਬਣਾ ਲੋ
ਅੱਛਾ, ਚੰਗਾ ਵਧੀਆ ਬਹੁਤ ਵਧੀਆ, ਆਉਂਦੇ ਹੋ ਨੀ ਕੀ ਵੈਸੇ ਵੀ ਭੈਣਦੀ
ਮਲਾਈ ਚਾਪ ਜੀ? ਅਁਛਾ ਰੈਸਪੀ ਵੀ ਇਹ, ਪਹਿਲੇ ਤਾਂ ਚਾਂਪ ਨੂੰ ਬੋਇਲ ਕਰ ਲਣੇ ਆ। ਸੋਆਬੀਨ ਵਾਲੀ ਚਾਪ ਨੂੰ ਬੋਇਲ ਕਰਕੇ, ਇਹਨਾਂ ਨੂੰ ਹਾਫ ਫਰਾਈ ਕਰ ਲੈਣੇ ਆ। ਹਾਂਜੀ, ਹਾਫ ਫਰਾਈ ਕਰਨ ਦੇ ਬਾਅਦ ਕਿ ਨਾਮ ਇਹ ਫਿਰ ਸੀ ਕਿਹ ਏ, ਕਿ ਨਾਮ ਹ ਫਿਰ ਤੋਂ ਗ੍ਰਿਲ ਕਰਦੇ ਥੋੜੀ ਬਹੁਤ, ਹਾਂਜੀ। ਗ੍ਰਿਲ ਕਰਨ ਦੇ ਬਾਅਦ ਇ ਪਿਆਜ, ਸ਼ਿਮਲਾ-ਮਿਰਚ ਵਗੈਰਾ ਗ੍ਰਿਲ ਕਰ ਲੈਣੇ ਆਂ, ਫੇਰ ਵਿੱਚ ਅਸੀਂ ਵੀ ਇੱਕ ਭੰਡਾ ਲੈਣੇ ਹਾਂ, ਉਹਦੇ ਵਿੱਚ ਅਸੀਂ ਪਾਂਦੇ ਹਾਂ ਥੋੜਾ ਸਾ ਗਾਰਲਿਕ, ਥੋੜਾ ਸ ਮਤਲਬ ਟੇਸਟ ਅਕੋਰਡਿੰਗ, ਹਾਂਜੀ। ਫੇਰ ਅਸੀਂ ਪਾਦੇ ਹਾਂ ਕਿ ਨਾਮ ਏ ਬਟਰ ਪਾਂਦੇ ਹਾਂ, ਔਰਗੈਨੋ ਪਾਉਂਦੇ ਹਾਂ, ਚਿੱਲੀ-ਫਲੇਿਕਸ ਪਾਦੇ ਹਾਂ, ਰੋਸਟਡ ਆਲੇ ਤੇ ਚਾਹ ਵਗੈਰਾ ਸਭ ਕਿ ਤੁਸੀ ਉਹ ਪਾਉਂਦੇ ਨੇ ਹਾਂਜੀ-ਹਾਂਜੀ ਉਹ ਪਾਉਦੇ ਆਂ, ਫੇਰ ਬਟਰ ਪਾਦੇ ਹਾਂ ਫਿਰ ਕਰੀਮ ਪਾਂਦੇ ਆਾਂ ਸਾਰਾ ਟੇਸਟ ਕਰੀਮ ਦਾ ਆਉਂਦਾ
ਹਾਂ, ਵਧੀਆ ਬਹੁਤ ਵਧੀਆ
ਅੱਛਾ ਅੱਛਾ, ਅੱਛਾ ਪ੍ਰਕ ਬਕ ਬੈਂਕਿੰਗ ਦੇ ਹਾਂ, ਬਾਹਰ ਪੈ ਇੱਕ ਹੋਰ ਪੈਰੇ ਮੇਰੇ ਕੋਲ ਹਾਂਜੀ
ਮੈਂ ਕਹਿ ਰਹੀ ਬੈਂਕਿੰਗ ਚ ਨਾ ਇਗਜ਼ਾਮ ਨਿਕ ਕਲੀਅਰ ਹੈ ਜੇ ਤੁਸੀਂ ਦੀ ਦਿਓ ਤਿਆਰੀ ਕਰੋ ਤੇ ਬਹੁਤ ਅੱਗੇ ਵੱਧ ਸਕਦੇ ਹੋ ਪੈਂਟਿੰਗ
ਹਾਂਜੀ ਭੇਜ ਨਾ ਮੈਂ ਫਰਵਾ ਪਾ ਦਾਂਗੀ ਮੈਨੂੰ ਦੱਸਣਾ ਕਿ
ਹਾਂ ਮੈਂ ਦੱਸਾਂਗੀ ਤੁਹਾਨੂੰ ਉਹਦੇ ਵਿੱਚ ਬਹੁਤ ਹੀ ਮਤਲਬ ਅੱਛੀ, ਅੱਛੀ ਸਕਿੱਲਿਸ ਡਿਵਲਪ ਹੁੰਦੀਆਂ ਨੇ, ਹਾਂ ਬੈਂਕਿੰਗ ਚ ਤੁਹਾਨੂੰ ਪਤਾ ਹੀ ਹੈ ਕਲਰਕ ਦਾ ਵੀ ਹੁੰਦਾ ਹੈ, ਮਤਲਬ ਅਕਾਉਂਟਿੰਗ ਦਾ ਵੀ ਹੁੰਦਾ ਹੈ ਕਾਫੀ ਹੁੰਦੇ ਨੇ ਇਗਜ਼ਾਮ ਹਾਂ ਤੁਸੀਂ ਇੱਕ ਵਾਰ ਅਪਲਾਈ ਕਰਨਾ
ਹਾਂਜੀ, ਮੈਨੂੰ ਭੇਜ ਦੇਣਾ ਭੈਣ ਜੀ ਤੁਸੀਂ
ਤੇ ਉਹ ਬਹੁਤ ਵਧੀਆ ਹੈ
ਅੱਛਾ, ਅੱਛਾ ਮੈਨੂੰ ਪਤਾ ਚੱਲਿਆ ਨਾ ਭੇਜ ਨਾ
ਹਾਂ ਮੈਂ ਤੁਹਾਨੂੰ ਥੋੜ੍ਹੀ ਨੌਲੇਜ ਦੇ ਦਿੰਦੀ ਹਾਂ ਇਸ ਬਾਰੇ ਆਏ, ਆਏ ਵੀ ਪੀਓ ਹੁੰਦਾ ਹੈ ਇੱਕ ਪੀਓ ਹੁੰਦਾ ਹਨਾ ਐਸ ਆਈ ਵੀ ਹੁੰਦਾ, ਐਸ ਬੀ ਆਈ ਹੁੰਦਾ ਹੈ ਔਰ ਹਾਂ, ਐਸ ਬੀ ਆਈ
ਹਾਂਜੀ- ਹਾਂਜੀ ਸਮਝ ਕੇ ਇੰਡੀਆ ਹਾਂਜੀ ਪੀ ਐਨ ਬੀ ਵੀ ਹੁੰਦਾ
ਰਿਜ਼ਰਵ ਬੈਂਕ ਆਫ ਇੰਡੀਆ, ਪੀ ਐਨ ਬੀ ਪੰਜਾਬ ਨੈਸ਼ਨਲ ਹੁੰਦਾ ਹੈ, ਹਾਂਜੀ ਕਲਰਕ ਦਾ ਇਗਜ਼ਾਮ ਨਿਕਲਦਾ ਹੈ। ਰਿਕੁਆਇਰਮੈਂਟ ਹੁੰਦੀ ਹੈ, ਹਾਂਜੀ -ਹਾਂਜੀ ਆਈ ਵੀ ਆਈ ਵੀ ਪੀ ਐਸ ਐਸ ਓ ਰਿਕੁਆਇਰਮੈਂਟ ਹੁੰਦੀ ਹੈ ਇਹਦੇ ਚ ਹੈ ਨਾ ਹਾਂਜੀ ਤੇ ਕਲੋਜਿੰਗ ਆਫ ਪਬਲਿਕ ਸੈਕਟਰ ਬੈਂਕਸ ਹਾਇਰਿੰਗ ਇਜ਼ ਲਾਰਜ ਫੈਸਿਲਿਟੀ ਬਾਏ ਦਾ ਇੰਸਟੀਟਿਊਟਫ ਔਫ ਬੈਂਕਿੰਗ ਮਤਲਬ ਇਹਦੇ ਚ ਇਹ ਹੁੰਦਾ ਹੈ ਕਿ ਪਬਲਿਕ ਸੈਕਟਰ ਬੈਂਕ ਹੁੰਦਾ ਨਾ
ਪਬਲਿਕ ਸ਼
ਜੁਆਇਨਿੰਗ ਹੁੰਦੀ ਹੈ
ਅੱਛਾ -ਅੱਛਾ -ਅੱਛਾ।
ਵੱਡੀ -ਵੱਡੀ ਇੰਸਟੀਚਿਊਟ ' ਬੈਂਕ ' ਹਾਂਜੀ ਉਹਦੇ 'ਚ ਹਾਇਰ ਕਰਕੇ ਤੇ ਤੁਹਾਨੂੰ ਪ੍ਰਮੋਸ਼ਨ ਮਿਲਦਾ, ਇਹਦੇ ਚ ਸੈਲਰੀ ਬੜੀ ਵਧੀਆ ਹੁੰਦੀ ਭੈਣਜੀ
ਅੱਛਾ, ਸਮਥਿੰਗ ਭੈਣਜੀ ਕਿੰਨੀ ਹੁੰਦੀ ਹੈ
ਇਹਦੇ ਚ ਸੈਲਰੀ ਹੋਏਗੀ ਜੇ ਗੌਰਮੈਂਟ ਇਗਜ਼ਾਮ ਹੈ ਤੁਹਾਡਾ, ਤੇ ਤੁਹਾਨੂੰ ਮਿਲ ਜਿਹੜੀ ਕਿ ਅੱਸੀ ਪਲੱਸ ਮਿਲ ਜਾਏਗੀ ਸੱਠ ਪਲੱਸ ਅੱਸੀ ਪਲੱਸ ਏਦਾਂ ਜੇ ਤੁਹਾਡਾ ਅ ਕਿਵੇਂ ਤੇ ਤੁਹਾਨੂੰ ਮਿਲ ਜਾਏਗੀ ਕਮ ਸੇ ਕਮ ਤਰੀ ਤੋਂ ਉੱਪਰ ਮਿਲੇਗੀ ਇਹ ਧੀਰੇ ਧੀਰੇ ਇਨਸੈਂਟਿਵ ਮਿਲੇਗਾ ਤੇ ਵੱਧਦੀ ਰਹੇਗੀ
ਅੱਛਾ। ਕੋਈ ਨੀ ਭੈਣ ਜੀ ਮੈਂ ਕਰਾਂਗੀ ਮੈਨੂੰ ਦੱਸਣਾ ਤੁਸੀਂ ਹੋਰ ਕਿਹਦੇ ਕਿਹਦੇ ਇਗਜ਼ਾਮ ਆਏ ਨੇ
ਇਹਦੇ ਚ ਸਟੱਡੀ ਪਲੈਨ ਵਾਲੋ ਬਹੁਤ ਮੌਕ ਇਗਜ਼ਾਮ ਟੈਸਟ ਹੁੰਦੇ ਨੇ ਐਮਸੀਕਊ ਬੇਸਡ ਹੁੰਦੇ ਨੇ ਨਾ ਹਨਾ ਈਜ਼ੀ ਪੇਪਰ ਆਉਂਦਾ ਕੁਛ ਇੰਨਾ ਉਹ ਡਿਫੀਕਲਟ ਤੇ ਖੈਰ ਨਹੀਂ ਹੈਗਾ। ਹੈਗਾ ਆ ਲੇਕਿਨ ਵਧੀਆ ਹੈ।
ਅੱਛਾ।
ਹਾਂ ਆਈ ਬੀ ਪੀ ਐਸ ਕਲਰਕ 'ਚ ਕਰਵਾ ਦੋ ਆਪਣੀ ਬੇਟੀ ਨੂੰ ਆਈ ਬੀ ਬੀ। ਆਈ ਬੀ ਪੀ ਐਸ ਕਲਰਕ 'ਚ ਕਰਵਾ ਦੋ। ਇਹਦੀ ਡੇਟ ਦੋ ਹਜ਼ਾਰ ਛੱਬੀ ਦੀ ਨਿਕਲੀ ਦੀ ਹੈ।
ਅੱਛਾ ਅੱਛਾ।
ਹਾਂਜੀ। ਕਰਵਾਓ ਬਹੁਤ ਹਾਂਜੀ ਹਾਂਜੀ।
ਜੁਲਾਈ ਅਗਸਤ 'ਚ ਰਿਲੀਜ਼ ਹੋਏਗੀ।
ਆਈ ਬੀ ਬੀ ਐਸ ਕਲਰਕ ਦੀ ਇੰਸਟੀਟਿਊਟ ਓਫ ਬੈਂਕਿੰਗ। ਪਰਸਨਲ ਸਲੈਕਸ਼ਨ। ਇਹਨੂੰ ਆਈ ਬੀ ਪੀ ਐਸ ਦੀ ਫੁਲ ਫੋਮ ਹੋਵੇ ਹਨਾ ਰਿਕਾਇਰ ਕਡੇਟ ਫੋਰ ਕਸਟਮਰ ਸਰਵਿਸ ਐਸੋਸੀਏਸ਼ਨ ਮਤਲਬ ਇਚ ਕਸਟਮਰ ਦੀ ਰਿਕੁਰ ਹੁੰਦੀ ਕਸਟਮਰ ਸਰਵਿਸ ਐਸੋਕੇਸ਼ਨ ਕਸਟਮਰ ਨੂੰ ਡੀਲ ਕਰਨਾ ਪਬਲਿਕ ਸੈਕਟਰ ਚ ਬੈਂਕ ਪਬਲਿਕ ਸੈਕਟਰ ਬੈਂਕ ਚ
ਪਬਲਿਕ ਸੈਕਟਰ ਬੈਂਕ ਚ ਅੱਛਾ ਭੈਣ ਜੀ ਅੱਛਾ।
ਹਾਂਜੀ ਬਹੁਤ ਵਧੀਆ ਚੀਜ਼ ਹੈ। ਪਤਾ ਵਿਹਲੇ ਬਹਿਣ ਤੋਂ ਅੱਛਾ ਹੈ ਕਿ। ਕਿੱਥੇ ਨਾ ਕਿੱਥੋਂ ਨੌਲੇਜ ਮਿਲੇ ਤੇ ਬਹੁਤ ਵਧੀਆ ਕਿੱਥੇ ਨਾ ਕਿੱਥੋਂ ਨੌਲੇਜ ਮਿਲੇ ਨਾ।
ਹਾਂਜੀ ਹਾਂਜੀ।
ਤੇ ਉਹ ਚੀਜ਼ ਬਹੁਤ ਵਧੀਆ ਹੈ।
ਨੋਲੇਜ ਹੋਣੀ ਫਿਰ ਦੂਸਰਿਆਂ ਨੂੰ ਨੋਲੇਜ ਦੇਣੀ। ਇਹ ਚੀਜ਼ ਤੇ ਹੁਣ।
ਅੱਜ ਕੱਲ ਦੇ ਪੜ੍ਹਾਈ ਮਾਇਨੇ ਰੱਖਦੀ ਹੈ।
ਪੜ੍ਹਾਈ ਬਹੁਤ ਮਾਇਨੇ ਰੱਖਦੀ ਹੈ ਹਾਂਜੀ। ਬਹੁਤ ਮਾਇਨੇ ਕਰਦੀ ਹੈ ਤੇ ਬਸ। ਕਿੱਥੇ ਨਾ ਕਿੱਥੋਂ ਸਕਿਲਸ ਲਓ ਹਾਂ। ਜਿੰਨੀ ਤੁਹਾਨੂੰ ਨੌਲੇਜ ਹੈਏਗੀ ਹੈ ਨਾ ਸਾਰੀ ਤੁਸੀਂ ਵੰਡ ਦੋ ਸਭ ਨੂੰ।
ਅੱਛਾ ਅੱਛਾ। ਬੱਚਿਆਂ ਨੂੰ ਹਾਂਜੀ ਇੰਗਲਿਸ਼ ਸਪੀਕਿੰਗ ਦਾ ਕੋਰਸ।
ਹਾਂ ਇੰਗਲਿਸ਼ ਸਪੀਕਿੰਗ ਦਾ ਕੋਰਸ ਜ਼ਰੂਰ ਕਰਾਓ। ਉਹਦੇ 'ਚ ਪਾਸਟ, ਪ੍ਰੈਜੈਂਟ, ਫਿਊਚਰ ਦੇ ਸੈਂਟੈਂਸ ਜੋ ਹੁੰਦੇ ਨੇ ਉਹ ਸਭ। ਪਤਾ ਲੱਗਦੇ ਨੇ।
ਸਾਰੇ ਰੂਲਸ ਪਤਾ ਚੱਲਦੇ ਨੇ ਉਹਦੇ 'ਚ।
ਹਾਂ। ਹੋਰ ਸੁਣਾਓ ਜੀ।
ਹੋਰ ਬਸ ਭੈਣ ਜੀ ਤੁਸੀਂ ਕੀ ਚਾੜਿਆ ਪਕਾਇਆ ਹੈ।
ਕੁਛ ਨੀ ਬਸ ਵੇਖੋ ਇਹਨਾਂ ਨੂੰ ਮੈਂ ਕਿਹਾ ਸੀ ਔਡਰ ਕਰ ਦੋ। ਕੁਛ ਬਣਾਦੇ ਹਾਂ ਅੱਜ ਬਾਹਰੋਂ ਦੀ ਮੇਰਾ ਇਗਜ਼ਾਮ ਵੀ ਹੈਗਾ। ਕੁਛ ਬਾਹਰੋਂ ਮੰਗਾਲਓ ਕਹਿੰਦੇ ਦੇਖਦੇ ਹਾਂ। ਹੂੰ ਕਹਿੰਦੇ ਦੇ ਮੰਗਵਾਉਂਦੇ ਆਂ ਬਾਹਰੋਂ ਹੀ ਮੰਗਵਾਉਂਦੇ ਆਂ। ਮੈਂ ਕਿਹਾ ਹਾਂ ਮੰਗਵਾ ਲਓ ਅੱਜ ਤੇ ਮੇਰਾ ਇਗਜ਼ਾਮ ਵੀ ਹੈਗਾ ਤੇ ਫਿਰ। ਕਿੱਦਾਂ ਕਰਾਂਗੇ।
ਹੋਰ ਸਹੀ ਕਹਿੰਦੇ ਪਏ ਹੋ। ਕਦੀ ਤਾ ਬਾਹਰ ਦਾ ਖਾਇਆ ਜਾਂਦਾ ਡੇਲੀ ਦੇ।
ਹਾਂ ਕਦੀ ਕਦੇ ਅਸੀਂ ਕਦੀ ਕਦਾਰ ਖਾਂਦੇ ਹਾਂ। ਮਤਲਬ ਬੱਚੇ ਕਹਿੰਦੇ ਨੇ। ਬੂ ਮੰਗਵਾ ਦੋ, ਮੈਂ ਕਹਿੰਦੀ ਬੇਟਾ ਮੰਗਵਾ ਕਰਾਂਗੇ ਕਦੀ- ਕਦੀ ਸਹੀ ਬੇਟਾ
ਹਾਂਜੀ ਕਦੀ ਕਦਾਰੀ ਹੀ ਸਵਾਦ ਲੱਗਦੇ ਨੇ ਵਾਰ- ਵਾਰ ਬਜ਼ਾਰ ਦਾ ਖਾਂਦੇ ਰਹੋ, ਖਾਂਦੇ ਰਹੋ ਪੇਟ ਹੀ ਖ਼ਰਾਬ ਹੋ ਜਾਂਦਾ ਅੱਜ ਕੱਲ੍ਹ ਦੀ ਤੁਹਾਨੂੰ ਪਤਾ ਹੀ ਹੈ ਹਾਂਜੀ, ਤੁਹਾਨੂੰ ਪਤਾ ਹੀ ਅੱਜ ਕੱਲ ਕੈਮੀਕਲ ਕਿੰਨਾ ਪਾਇਆ ਦਾ ਹਰ ਚੀਜ਼ ਇੱਕ ਹੀ ਓਇਲ ਨੂੰ ਵਾਰ- ਵਾਰ ਯੂਜ ਹੁੰਦਾ ਹੈ
ਹਮ
ਸ ਨੁਕਸਾਨ ਹੀ ਕਰਦਾ ਹੈ, ਬਜ਼ਾਰ ਦਾ ਤੇ ਬਹੁਤ ਗਾਹਾਂ ਜੇ ਹਾਂਜੀ ਭੈਣ ਜੀ ਬੜਾ
ਹਾਂ, ਭੈਣ ਜੀ ਇਹ ਆਈ ਬਹੁਤ ਚੱਲ ਗਿਆ ਕੋਈ ਵੀ ਚੀਜ਼ਾਂ ਹੁਣ ਏ ਆਈ ਤੋਂ ਤੇ ਬਹੁਤ
ਏ ਆਈ ਤੋਂ ਡਿਸਕਸ ਕਰ ਲੈਂਦੇ ਨੇ ਜੋ ਵੀ ਕੁਨਸਨ ਪੁੱਟ ਕਰਨਾ ਏ ਆਈ ਤੋਂ ਕਰ ਲੈਂਦੇ ਨੇ
ਹਾਂ
ਬੱਚਿਆਂ ਨੂੰ ਈਜੀ ਸਗੋਂ ਲੱਗਦਾ ਏ ਆਈ ਤੋਂ। ਪੁੱਛ ਲੋੋ ਜੋ ਵੀ ਪੁੱਛਣਾ ਹੈ। ਜੋ ਕੁਐਸਸ਼ਨ ਹਾਂ ਹਾਂਜੀ -ਹਾਂਜੀ।
ਹਾਂ, ਇਹ ਆਈ ਆਰਟੀਫਿਸ਼ਲ ਟੈਕਨੋਲੋਜੀ ਹੈ। ਬੜਾ ਹੀ ਅੱਛਾ ਹੈ। ਕੋਈ ਕੁਐਸਸ਼ਨ ਵਗੈਰਾ। ਦੇਖਲੇ ਹੁਣ, ਉਹ ਵੀ ਸਭ ਦੱਸ ਦਿੰਦਾ। ਦਾ ਇਹ ਆਈ ਨਾ ਬੈਨੀਫਿਟ ਵੀ ਬਹੁਤ ਇਹ ਆ‌ਈ। ਇਹ ਆਈ 'ਚ ਜਾਣਦਾ ਡਿਜੀਟਲ ਮਾਰਕੀਟਿੰਗ ਹੈ। ਚੀਜ਼ ਚ ਬੈਨੀਫਿਟ ਬਹੁਤ ਹੈ।
ਅੱਛਾ, ਅੱਛਾ ਚਲੋ ਭੈਣ ਜੀ, ਮੈ ਥੋੜ੍ਹੀ ਦੇਰ ਬਾਅਦ ਕਰਦੀ ਹਾਂ ਫੋਨ ਹਾਂਜੀ, ਠੀਕ ਓਕੇ ਭੈਣ ਜੀ